ਹੈਲੋ। ਹੈਲੋ ਹਾਂਜੀ ਸਤਿ ਸ੍ਰੀ ਕਾਲ ਜੀ। ਹੋਰ, ਠੀਕ ਹੋ?
ਹਾਂਜੀ, ਵਧੀਆ ਵਧੀਆ। ਤੁਸੀਂ ਦੱਸੋ?
ਅਸੀਂ ਵੀ ਠੀਕ ਹਾਂ।
ਹੋਰ ਦੱਸੋ, ਕੀ ਕਰਦੇ ਹੋ? ਤੁਸੀਂ ਦੱਸੋ?
ਅਸੀਂ ਵੇਲੇ। ਚਾਹ ਬਣਾਣ ਲੱਗੀ ਸੀ, ਚਾਹ ਬਣਾਉਣ ਲੱਗੀ ਸੀ।ਸਾਰੇ ਕੈੰਦੇ ਚਾਹ ਪੀਣੀ ਏ ਮੈਂ! ਚੱਲ ਬਣਾ ਦਿੰਦੇ ਆਂ।
ਠੀਕ ਏ ਜੀ।
ਤੇ ਹਾਂਜੀ- ਹਾਂਜੀ, ਹੋਰ ਤੁਸੀਂ ਸੁਣਾਓ? ਬਸ ਵਧੀਆ, ਹੋਰ? ਤੁਸੀਂ ਹੋਰ ਲੰਚ-ਲੁੰਚ ਕਰ ਲਿਆ ਤਿਆਰ ਤੁਸੀਂ?
ਹਾਂਜੀ- ਹਾਂਜੀ। ਆਹੋ, ਦੱਸੋ ਤੁਹਾਡੇ ਵਲ ਮੌਸਮ ਕਿਵੇਂ ਦਾ ਅੱਜ?
ਤਾਂ, ਸਾਡੇ ਤੇ ਬਹੌਤ ਜ਼ਿਆਦਾ ਗਰਮੀ ਹੈ, ਇਤਨੀ ਧੁੱਪ ਨਿਕਲੀ ਹੋਈ ਹੈ ਬਾਰ ਬਹੁਤ ਬਹੁਤ ਜ਼ਿਆਦਾ ਲੂ ਪੂਰੀ, ਔਰ ਲਾਈਟ ਸਾਡੀ ਬਿਲਕੁਲ ਬੰਦ? ਸਵੇਰ ਦੀ ਅੱਜ- ਬਹੁਤ ਧੁੱਪ ਐ, ਬਹੁਤ ਗਰਮੀ ਐ, ਲੂ ਚੱਲ ਰਹੀ ਹੈ ਬਾਹਰ। ਐੱਥੇ ਤੇ। ਹਾਂ, ਬਿਲਕੁਲ ਗਰਮੀ, ਔਰ ਸਾਡੀ ਲਾਈਟ ਵੀ ਬਿਲਕੁਲ ਬੰਦ ਹੋਈ ਰਹੀ ਹੈ।
ਤੇ
ਹੋਰ ਤੁਹਾਡੇ ਵੱਲ, ਮੌਸਮ ਕਿਵੇਂ ਜਿਹਾ ਹੈ।
ਬਸ ਵਧੀਆ ਹੀ। ਗਰਮੀ ਬਹੁਤ ਜ਼ਿਆਦਾ ਬਾਹਰ ਬਹੁਤ ਜ਼ਿਆਦਾ ਗਰਮੀ ਹੈ ਦੇਖੋ।
ਅੱਛਾ! ਬਾਹਰ ਤੇ ਬਹੁਤ ਜ਼ਿਆਦਾ ਹੋਰ ਕੀ ਹਾਂ!
ਸਕੂਲ ਲੱਗਣ ਵਾਲੇ ਆ ਨਾ।
ਹਾਂਜੀ ਹਾਂਜੀ ਹੋਰ ਇੱਕ ਤਰੀਕ ਨੂੰ ਖੁੱਲ ਜਾਣੇ ਬੱਚਿਆਂ ਦੇ ਸਕੂਲ।
ਹਾਂਜੀ- ਹਾਂਜੀ ਵੈਸੇ ਦੇਖੋ ਪੜ੍ਹਾਈ ਵੀ ਵੈਸੇ, ਉਹਨਾਂ ਲਈ ਬਹੁਤ ਜ਼ਰੂਰੀ ਹੈ। ਪੜ੍ਹ ਲਿਖ ਕੇ? ਅਪਨੇ ਪੈਰਾ ਤੇ ਖੜਾ ਹੋ ਜਾਂਦਾ।
ਦੋ ਤੇ ਹੈ ਹੀ ਹੈ। ਬਹੁਤ ਜ਼ਰੂਰੀ ਹੈ, ਪੜ੍ਹਾਈ ਦੇ ਵਿੱਚ।
ਹਾਂਜੀ- ਹਾਂਜੀ ਕਿਉਂਕਿ ਦੇਖੋ ਜੇਕਰ ਉਹ ਪੜ੍ਹੇ ਲਿਖੇ ਹੋਣਗੇ, ਫਿਰ ਹੀ ਉਹ ਮਤਲਬ ਕਿ ਆ? ਵੀ ਆਪਦੇ ਪੈਰਾਂ ਸਿਰ ਖੜੇ ਹੋਣਗੇ। ਨਾਲੇ ਆਪਣਾ ਕਮਾ ਕੇ ਖਾ ਸਕਦੇ ਆ। ਉਹਨਾਂ ਨੂੰ ਕਿਸੇ ਅੱਗੇ ਹੱਥ ਨਹੀਂ ਅੱਡਣਾ ਪੈਣਾ।
ਹਾਂਜੀ ਉਹ ਤੇ ਹੈ ਹੀ ਹੈ।
ਹਾਂਜੀ- ਹਾਂਜੀ ਕਿਉਂਕਿ ਦੇਖੋ ਹੈਨਾ ਜੇ? ਅੱਜ ਕੱਲ ਬੱਚਿਆਂ ਨੂੰ ਆਪਾਂ ਬ੍ੰਚ ਤੋਂ ਬਾਅਦ ਕੋਈ ਵੀ ਪੜ੍ਹਾਈ ਦੇ ਗ੍ਰੈਜੂਏਸ਼ਨ ਦੇ ਨਾਲ- ਨਾਲ ਕੋਈ ਵੀ ਸਿਖਾਉਂਦੇ ਆ ਹੈਨਾ ਬੱਚੇ ਨੂੰ ਐਵੇਂ ਹੁੰਦਾ ਕਿ। ਹਾਂਜੀ, ਹਾਂਜੀ-ਹਾਂਜੀ ਕਿਉਂਕਿ ਬੱਚੇ ਨੂੰ ਐਵੇਂ ਹੁੰਦਾ ਕਿ। ਮਤਲਬ ਕਿ, ਉਹ ਆਪਣਾ ਮਤਲਬ ਕੋਈ ਵੀ ਸਕੀਮ ਸੱਚ ਵੀ ਆਪਣਾ ਕੰਮ ਖੜਾ ਕਰ ਸਕਣ। ਹਾਂਜੀ-ਹਾਂਜੀ। ਹਾਂਜੀ-ਹਾਂਜੀ, ਇਹ ਤਾਂ ਹੈ, ਤਾਂ ਜੋ ਵਧੀਆ ਪੈਸੇ ਕਮਾ ਸਕਣ।
ਹਾਂਜੀ, ਉਹ ਤੇ ਹੈ ਹੀ ਹੈ। ਹੋਰ ਕੀ ਅਸੀ ਤੇ, ਹਾਂ ਬੱਚਿਆਂ ਨੂੰ ਬਸ, ਅ ਉਹ ਤਾਂ ਹੈ ਹੀ ਹੈ।ਪੜ੍ਹਾਈ ਤਾਂ ਬਹੁਤ ਜ਼ਰੂਰੀ ਹੈ। ਐਜੂਕੇਸ਼ਨ ਤਾਂ ਬਹੁਤ ਜ਼ਰੂਰੀ ਹੈ ਨਾ।
ਹਾਂਜੀ -ਹਾਂਜੀ।
ਪਰ ਐਜੂਕੇਸ਼ਨ ਹਾਂ ਨਾ, ਉਹੀ ਤੇ ਕਹਿ ਰਹੇ।ਐਜੂਕੇਸ਼ਨ ਦੇ ਨਾਲ ਨਾਲ? ਬੱਚੇ ਦੇ-ਹੋਰ ਵੀ ਗੇਮਸ ਵਗੈਰਾ ਵੀ ਆਉਣੀਆਂ, ਚਾਹੀਦੀਆਂ ਨੇ ਉਹਨਾਂ ਨੂੰ। ਉਹ ਵੀ ਬਹੁਤ ਜ਼ਰੂਰੀ ਹੈ। ਬੱਚਿਆਂ ਲਈ-
ਹਾਂਜੀ- ਹਾਂਜੀ।
ਹਾਂ ਪੜ੍ਹਾਈ ਦੇ ਨਾਲ, ਨਾਲ ਇਹ ਵੀ ਚੀਜ਼ਾਂ ਬਹੁਤ ਜ਼ਰੂਰੀ ਹੈ। ਖੇਡਾਂ ਵੀ ਬੜੀਆਂ ਜਰੂਰੀ ਹੈ। ਅੱਜ ਕੱਲ ਤੇ ਕਈ ਨੌਕਰੀ ਯਾਨੀਕਿ ਦੇਣ ਤੋਂ ਪਹਿਲਾਂ ਪੁੱਛਦੇ ਨੇ। ਤੁਹਾਡੀਆਂ ਕੀ ਹੋਬੀਜ਼ ਨੇ, ਤੁਸੀਂ ਕੀ ਕੀਤਾ ਹੋਇਆ ਪੜ੍ਹਾਈ ਇ ਤੋਂ ਇਲਾਵਾ
ਹਾਂਜੀ ਹ
ਬਹੁਤ ਪੁੱਛਦੇ ਨੇ ਮੈਂ ਵੀ ਇੱਕ ਵਾਰੀ ਸੁਣਿਆ ਸੀ ਕਿਸੇ ਨੇ ਇੰਟਰਵਿਊ ਦੇ ਰਹੇ ਸੀ। ਤੇ ਉਹ ਕਾਫੀ ਟਾਈਮ ਤੋਂ ਸੀਗੀ ਐਵੇਂ ਹੀ ਨਾ ਉਹਨੂੰ ਜੋਬ ਨੀ ਮਿਲਦ ਸੀ ਲੜਕੀ ਸੀਗੀ ਕੋਈ ਤੇ ਉਹਨਾਂ ਨੂੰ ਪੁੱਛਦਾ ਕਿ ਤੁਹਾਨੂੰ ਜਾਣੀ ਕਿ ਇਸ ਤੋਂ ਇਲਾਵਾ ਪੜ੍ਹਾਈ ਤੋਂ ਇਲਾਵਾ ਹੋਰ ਕੀ ਆਉਂਦਾ ਉਹ ਕਹਿੰਦੇ ਮੈਨੂੰ ਕੁੱਛ ਨੀ ਕਹਿੰਦੇ ਅਸੀਂ ਫਿਰ ਨੌਕਰੀ ਨਹੀਂ ਦੇ ਸਕਦੇ ਤੁਹਾਨੂੰ ਕਹਿੰਦੇ ਵੀ ਉਹ ਵੀ ਜੋ ਬਹੁਤ ਜ਼ਿਆਦਾ ਜ਼ਰੂਰੀ ਏ। ਤੁਹਾਡੇ ਲਈ ਨਾ ਇਹ ਵੀ ਚੀਜ਼ਾਂ ਬਹੁਤ ਜ਼ਰੂਰੀ ਐ।
ਹਾਂਜੀ
ਹਾਂ ਇਸ ਲਈ ਬੱਚਿਆਂ ਨੂੰ ਤੇ ਖੇਡ ਹਾਂਜੀ। ਆਹ ਖੇਡਾਂ ਵੀ ਮੈਂ ਕਿਹਾ ਬਹੁਤ ਜ਼ਰੂਰੀ ਬੱਚਿਆਂ ਨੂੰ ਖੇਡਾਂ ਵੀ ਬਹੁਤ ਜ਼ਰੂਰੀ ਨੇ ਅੱਜ ਕੱਲ੍ਹ ਤੇ ਬਹੁਤ ਜ਼ਰੂਰੀ ਹਾਂ ਹੋ ਤੁਸੀਂ ਦੱਸੋ ਹੁਣ
ਹੁਣ ਮਤਲਬ ਕਿ ਤਾਂ ਵੇਂ ਕਹਿੰਦੇ ਨਾ ਜੇਕਰ ਦੇਖੋ ਬੱਚੇ ਪੜ੍ਹੇ ਲਿਖੇ ਹੋਣਗੇ। ਤਾਂ ਹੋ ਚੱਲ ਵਾਹਿਗੁਰੂ ਨਾ ਕਰੇਗੀ ਜੇਕਰ ਸਰਕਾਰੀ ਨੌਕਰੀ ਨਹੀਂ ਵੀ ਮਿਲਦੀ ਹਨਾ। ਤ ਉਹ ਆਪਦਾ -ਆਪਦਾ ਕੋਈ ਤਾਂ ਕੋਈ ਨਾ ਕੰਮ ਤਾਂ ਚਲਾ ਸਕਦ ਅ ਦੇਖੋ ਹਨ ਨਾ ਜਿਵੇਂ ਕਿ ਕੋਈ ਵੀ ਕੰਮ ਖੜਾ ਕਰਨਾ ਹਾਂਜੀ ਕਿਉਂਕਿ ਉਹਨਾਂ ਵਲ ਕੋਈ ਵੀ ਸਕਿੱਲ ਹੋਵੇ ਨਾ ਤੇ ਉਹ ਕੁਛ ਵੀ ਕਰ ਸਕਦੇ ਹੈਗੇ।
ਬਿਲਕੁਲ -ਬਿਲਕੁਲ ਹਾਂਜੀ ਕੁੜੀਆਂ ਨੂੰ ਤਾਂ ਬੜੇ ਸਕੋਪ ਨੇ ਪਾਰਲਰ ਦਾ ਵੀ ਹੈ। ਠੀਕ ਹੈ ਨਾ ਅੱਜ ਕਲ੍ਹ ਨੇਲ ਆਰਟਸ ਦਾ ਕਿੰਨਾ ਚੱਲ ਰਿਹਾ।
ਹਾਂਜੀ
ਹਾਂ ਕੁੜੀਆਂ ਤਾਂ ਬਹੁਤ ਕੁਛ ਖੋਲ ਸਕਦੀਆਂ ਨੇ ਆਪਣਾ ਕੁਕਿੰਗ ਦਾ ਖੋਲ ਸੁਕ ਸਕਦੀਆਂ ਨੇ। ਬੇਕਿੰਗ ਕਰ ਸਕਦੀਆਂ ਨੇ ਹਾਂ।
ਹਾਂਜੀ -ਹਾਂਜੀ ਕਿਉਂਕਿ ਦੇਖੋ ਪਹਿਲੀ ਗੱਲ ਤਾਂ ਕੁੜੀਆਂ ਨੂੰ ਹਨਾ ਮੈਂ ਚਾਹੁੰਣੀ ਕਿ ਮਾਂ ਪਿਓ ਦੇ ਘਰੋਂ ਵੀ ਸਟੈਂਡ ਹੋ ਕੇ ਜਾਣਾ ਚਾਹੀਦਾ। ਸੋਹਰਾ ਪਰਿਵਾਰ ਤੁਹਾਨੂੰ ਪਤਾ ਹੀ ਅੱਜ ਕੱਲ ਹੈ ਕਿਵੇਂ ਦਾ ਹੁੰਦਾ। ਤਾਂ ਜੋ ਮਤਲਬ ਕਿ ਬਾਅਦ ਵਿੱਚ ਉਹਨਾਂ ਨੂੰ ਕੋਈ ਪਤਾ ਨੀ ਦਾ ਅੱਗੇ ਲਾਉਣ ਕੇ ਨਾ ਲਾਉਣ ਹਨਾ।
ਲੋ ਹਾਂਜੀ ਬਿਲਕੁਲ
ਐਕਚੁਲੀ ਉਹਨਾਂ ਦਾ ਪਹਿਲਾਂ ਈ ਸਟੇਂਟਡ ਹੋ ਕੇ ਜਾਣਾ ਚਾਹੀਦਾ ਤ ਜੋ ਆਪ ਪੜ੍ਹਿਆ ਲਿਖੇ ਅਨਪੜ੍ਹ ਨਾ ਵੱਜ ਸਕਣ ਕਿਉਂਕਿ ਦੇਖੋ ਘਰ ਦੇ ਤਾਂ ਤੁਹਾਨੂੰ ਪਤਾ ਹੀ ਹੈਗਾ ਹਨਾ ਨਹੀਂ ਅਗਲਾ ਘਰ ਦੇ ਕੰਮਾਂ 'ਚ ਵੱੜਦਾ ਵੀ ਚਲੋ ਜੀ ਇਹਨੂੰ ਇਹਨੇ ਕਿਹੜਾ ਕਿਸੇ ਕੰਮ ਤੇ ਲ ਲੱਗਣਾ ਇਹਨੂੰ ਕਿਹੜਾ ਪੜ੍ਹਨਾ ਲਿਖਣਾ ਆਉਂਦਾ ਹਾਂਜੀ- ਹਾਂਜੀ ਇਸ ਲਈ ਮਤਲਬ ਕੁੜੀਆਂ ਨੂੰ ਤਾਂਵੇ ਚਾਹੀਦੇ ਹੈ ਕਿ ਆਪਦੇ ਮਾਂ ਪਿਓ ਦੇ ਘਰੋਂ ਹੀ ਸਟੈਂਡ ਹੋ ਕੇ ਜਾਣ ਉਹ ਕੁਛ ਕੁ ਮਾਂ ਪਿਓ ਨੂੰ ਵੀ ਚਾਹੀਦਾ ਕਿ ਅਸੀਂ ਆਪਦੇ ਬੱਚੇ ਨੂੰ ਜੇਕਰ ਅਸੀ ਦੇ ਬੱਚੇ ਪਿੱਛੇ ਇੰਨਾ ਪੈਸਾ ਲਾ ਰਹੇ ਹਾਂ ਤੇ ਉਹਨੂੰ ਕਿਸੇ- ਕਿਸੇ ਕੰਮ ਤੇ ਤਾਂ
ਅੱਛਾ ਹਾਂਜੀ ਉਹ ਤੇ ਹੈ। ਹਾਂ ਕਈ ਮਾਂ ਪਿਓ ਹੁੰਦੇ ਵੀ ਬੱਚਿਆਂ ਨੂੰ ਸਿਰਫ਼ ਪੜ੍ਹਾਈ ਹੋਈ ਪੜ੍ਹਾਈ ਦੇ ਜ਼ੋਰ ਦਿੰਦੇ ਨੇ ਉਹਨਾਂ ਵਾਸਤੇ ਹੁੰਦਾ ਕਿ ਖੇਡਾਂ ਕੋਈ ਜ਼ਰੂਰੀ ਹੈ ਹੀ ਨਹੀਂ ਹੈ ਉਹਨਾਂ ਵਾਸਤੇ ਹਾਂ ਉਹ ਬਾਹਰ ਭੇਜ ਕੇ ਰਾਜੀ ਨਹੀਂ ਹੁੰਦੇ ਉਹ ਫਿਰ ਬੱਚਾ ਬੱਚੇ ਨੂੰ ਬਾਹਰ ਜਿੰਨੀ ਦੇਰ ਬੱਚਾ ਬਾਹਰ ਨੀ ਨਿਕਲੇਗਾ ਉਹਨੂੰ ਦੁਨੀਆਂਦਾਰੀ ਦਾ ਪਤਾ ਨੀ ਲੱਗਣਾ ਕਿੱਦਾਂ ਚੱਲਣਾ। ਕਿੱਦਾਂ ਨਹੀਂ ਚੱਲਣਾ ਅਸੀ ਹਾਂ- ਹਾਂ ਇਸ ਕਰਕੇ ਬ ਚਲੋ ਬਾਹਰ ਜ਼ਰੂਰ ਵੀ ਕੱਢੋ।
ਹਾਂਜੀ
ਆਊਟਡੋਰ ਗੇਮਸ ਉਹਨਾਂ ਨੂੰ ਕੋਲ ਚਲੋ ਬਾਹਰ ਜਾ ਕੇ ਖੇਲੋ ਇੱਧਰ ਉਧਰ ਸਟੇਡੀਅਮ ਵਗੈ ਚਲੇ ਗਏ ਬੈਡਮਿੰਟਨ ਖੇਲ ਲਿਆ। ਸਵੀਮਿੰਗ ਕਰ ਲਈ ਕੁਛ ਵੀ ਕਰ ਲਿਆ, ਹਨਾ ਨਵੇਂ ਲੋਕਾਂ ਨਾਲ ਮਿਲਣਗੇ। ਫੇਰ ਆਪੇ ਨਵਾਂ- ਨਵਾਂ ਉਹਨਾਂ ਵਿੱਚ ਵੀ ਡਿ ਡਿਵੈਲਪ ਹੋਏਗਾ ਸਾਰਾ ਕੁਛ ਹਨਾ, ਹਾਂ। ਉਹ ਤੇ ਹੂੰ ਚਲੋ
ਕਿਉਂਕਿ ਦੇਖੋ ਹਨਾ, ਬੱਚਿਆਂ ਨੂੰ ਐਵੇਂ ਜਦੋਂ ਪੜ੍ਹਾਈ ਵਾਲੇ ਪਾਸੇ ਬੱ ਬੱਚਿਆਂ ਦਾ ਧਿਆਨ ਹੁੰਦਾ ਹਨਾ ਜੀ, ਉਦੋਂ ਫੇਰ ਉਹਨਾਂ ਨੂੰ ਕਈ ਅ ਕਾਫ਼ੀ ਚੀਜ਼ਾਂ ਦਾ ਪਤਾ ਲੱਗਦਾ ਵੀ, ਹਾਂਜੀ ਅਸੀਂ ਕਿਵੇਂ ਬੋਲਣਾ। ਜਾਂ ਕਿਸੇ ਨਾਲ ਕਿਵੇਂ ਗੱਲਬਾਤ ਕਰਨੀ ਆ, ਕਿਵੇਂ ਕਿਸੇ ਦਾ ਆਦਰ ਸਸਕਾਰ ਕਰਨਾ ਘਰ, ਹਾਂਜੀ -ਹਾਂਜੀ ਘਰ ਵਿੱਚ ਕਿਵੇਂ ਅਨੁਸ਼ਾਸਨ ਬਣਾਈ ਰੱਖਣਾ ਜਾਂ ਆਪਦੇ ਸਰੀਰ ਨੂੰ ਕਿਵੇਂ ਤੰਦਰੁਸਤ ਰੱਖਣਾ, ਹਾਂਜੀ -ਹਾਂਜੀ।
ਵੱਡਿਆਂ ਨੂੰ ਛੋਟਿਆਂ ਨੂੰ ਸਾਰਿਆਂ ਨੂੰ ਕਿੱਦਾਂ ਬੁਲਾਉਣਾ ਅਸੀਂ, ਹਾਂ ਸਲੀਕਾ ਪੂਰਾ ਹੋਣਾ ਚਾਹੀਦਾ ਇਹਨਾਂ ਦਾ ਨਾ।
ਜੀ ਹਾਂਜੀ ਕਿਉਂਕਿ ਜੇਕਰ ਬੱਚਿਆਂ ਧਿਆਨ ਪੜ੍ਹਾਈ ਵੱਲ ਹੋਊਗਾ, ਤਾਂ ਫੇਰ ਹੀ ਕੁਛ ਸਿੱਖ ਸਿੱਖਣਗੇ ਦੇਖੋ ਉੱਥੇ ਟੀਚਰ ਕਿੰਨਾ ਕੁਝ ਸਿਖਾਉਂਦੇ ਆ ਗੇ। ਹਾਂਜੀ ਜੇਕਰ ਬੱਚੇ ਪੜ੍ਹੇ ਲਿਖੇ ਨਾ ਹੋਣਗੇ, ਦੇਖੋ ਹਨਾ ਤਾਂ ਉਹਨਾਂ ਨੂੰ ਕੁਛ ਵੀ ਨੀ ਪਤਾ ਹੋਣਾ, ਐਵੇਂ ਦਾ ਵੀ ਹਾਂਜੀ ਸਾਡੇ ਮਤਲਬ ਕੀ ਰੋਜ਼ਾਨਾ ਜ਼ਿੰਦਗੀ ਦੇ ਵਿੱਚ ਅਸੀਂ ਕਿਨਾਂ ਚੀਜ਼ਾਂ ਨੂੰ
ਉਹ ਤੇ ਹੈ ਹੀ ਹੈ, ਹਾਂਜੀ। ਬਿਲਕੁਲ -ਬਿਲਕੁਲ ਹਾਂਜੀ, ਉਹ ਤੇ ਹੈ ਹੀ ਹੈ।
ਆਉਣ ਵਾਲੇ ਜਮਾਨੇ ਵਿੱਚ ਤਾਂ ਵੈਸੇ ਵੀ ਪੜ੍ਹੇ ਲਿਖਿਆ ਦਾ ਜੋੋਕਾ ਹਨਾ, ਆਉਣ ਵਾਲੇ ਜਮਾਨੇ ਲਈ ਤਾਂ ਪੜੇ ਲਿਖੇ ਕਿ ਬੱਚੇ ਹੀ ਤਿਆਰ ਹੋਣੇ ਚਾਹੀਦੇ ਹੈਗੇ। ਕਿਉਂਕਿ ਅਨਪੜ੍ਹ ਦਾ ਤਾਂ ਵੈਸੇ ਵੀ ਅੱਜ- ਕੱਲ ਕੋਈ ਨਾਮ ਨੀ ਹੈਗਾ, ਨਾਮੋ ਨਿਸ਼ਾਨ ਹੀ ਨਹੀਂ ਹੈਗਾ ਪਹਿਲੀ ਗੱਲ।
ਉਹ ਤੇ ਹੈ, ਹਾਂਜੀ ਬਿਲਕੁਲ- ਬਿਲਕੁਲ ਹਾਂ, ਪਰ ਕਈ ਅੱਜ- ਕੱਲ ਕੋਰਸ ਦਾ ਬਹੁਤ ਜ਼ਿਆਦਾ ਕਈ ਵਾਰੀ ਕਿ ਬਿਲਕੁਲ ਕੱਲੀ ਪੜ੍ਹਾਈ- ਪੜ੍ਹਾਈ ਵੀ -ਵੀ ਜਰੂਰੀ ਨਹੀਂ ਹੁੰਦੀ। ਕਿਉਂਕਿ ਇੰਨਾ ਪੜ੍ਹ ਕੇ ਵੀ ਕਈ ਵਾਰੀ ਹੁੰਦਾ ਕਿ ਕਈ ਬੱਚੇ ਬੈਠੇ ਵਿਹਲੇ ਬੈਠੇ ਹੋਏ ਨੇ, ਕੋਈ ਨੌਕਰੀ ਹੀ ਨਈ। ਦੇ ਰਹੇ ਅੱਜ ਕੱਲ੍ਹ
ਉਹੀ ਤਾਂ ਮੈਂ ਕਹਿ ਰਹੀ ਹਾਂ ਨਾ, ਕਿ ਜਿਵੇਂ ਆਪਾਂ ਦੱਸ ਕਰਾ ਰਹੇ ਹਾਂ ਬੱਚੇ ਨੂੰ, ਪਲੱਸ ਟੂ ਤੋਂ ਬਾਅਦ ਆਪਾਂ ਨੂੰ ਬੱਚਿਆਂ ਨੂੰ ਪੜ੍ਹਾਈ ਦੇ ਨਾਲ- ਨਾਲ ਕੋਈ ਸਕਿੱਲ ਸਿਖਾਉਣੀ ਚਾਹੀਦੀ, ਤਾਂ ਜੋ ਕੋਰਸਿਸ ਕੋਰਸ ਦੇ ਨਾਲ ਕੋਈ ਵੀ ਚੀਜ਼ ਬੰਦਾ ਐਵੇਂ ਦੀ ਕਰਾਵੇ, ਜਿਹੜਾ ਉਹ ਆਪਦੇ ਪੈਰਾਂ ਸਿਰ ਖੜਾ ਹੋ ਸਕੇ। ਵੀ ਚਲੋ ਜੀ ਸਰਕਾਰੀ ਜੋਬ ਨਾ ਵੀ ਮਿ
ਨਾ ਵੀ ਮਿਲੇ ਹਾਂ, ਆਪਣਾ ਹਾਂ ਆਪਣਾ ਬਿਜਨਸ ਖੋਲ ਲਏ ਹੋਰ ਕੀ। ਹਾਂ -ਹਾਂ ਉਹ -ਉਹ ਤੇ ਹੈ ਹੀ ਐ ਹੂੰ। ਚਲੋ ਹਾਂ ਇਹ ਤਾਂ ਸਭ ਪੇਰੈਂਟਸ ਨੂੰ ਹੋਣਾ ਚਾਹੀਦਾ, ਕਈ ਨਹੀਂ ਵੀ ਕਰਦੇ।
ਹਾਂਜੀ- ਹਾਂਜੀ ਇਹ ਤਾਂ
ਹਾਂ, ਹਾਂ ਚਲੋ ਹੋਰ, ਤੁਹਾਡੇ ਬੱਚੇ ਕਿਹੜੀ ਕਲਾਸ ਵਿੱਚ ਪੜ੍ਹਦੇ ਨੇ।
ਬੱਚੇ ਨੀ ਹੈਗੇ ਵੈਸੇ ਸਾਡੇ।
ਹਾਂਜੀ ਅਜੇ ਮੈਰਿਡ ਨੀ ਹੋ ਕਿ ਮੈ ਅੱਛਾ- ਅੱਛਾ ਠੀਕ ਐ, ਠੀਕ ਐ ਹਾਂ। ਹੈ ਮੇਰੇ ਤਾਂ ਹੈ ਹੀ ਨੇ ਠੀਕ ਨੇ, ਇੱਕ ਮੇਰੀ ਵੱਡੀ ਬੇਟੀ ਹੈ ਉਹ ਬੀਟੈਕ ਕਰ ਰਹੀ ਹੈ।
ਠੀਕ ਹੈ ਜੀ।
ਛੋਟੀ ਤਿੰਨ ਬੇਟੀਆਂ ਨੇ ਨਾ ਮੇਰੀਆਂ।
ਅੱਛਾ -ਅੱਛਾ।
ਹਾਂ ਤਿੰਨ ਬੇਟੀਆਂ ਨੇ ਇੱਕ ਏਠਥ ਵਿੱਚ ਐ, ਤੇ ਇੱਕ ਸੈਕਿੰਡ ਚ ਐ।
ਠੀਕ ਹੈ ਜੀ। ਦੇਖੋ ਵੈਸੇ ਤਾਂ ਜਿੰਨਾ ਜ਼ਿਆਦਾ ਆਪਾਂ ਹਾਂਜੀ ਦੇਖੋ ਵੈਸੇ ਤਾਂ ਜਿੰਨਾ ਜ਼ਿਆਦਾ ਜੋ ਆਪਦੀਆਂ ਕੁੜੀਆਂ ਨੂੰ ਪੜ੍ਹਾਉਂਦੇ ਆ ਉਹ ਉਹਨਾ ਹੀ ਜ਼ਿਆਦਾ ਨਾਮ ਰੋਸ਼ਨ ਕਰਦੀਆਂ। ਮਾਂ ਪਿਓ, ਤਾਂ ਦੇਖੋ ਹਰੇਕ ਹਰੇਕ ਚੀਜ਼ ਵਿੱਚ ਆਪਣਾ, ਸਹਾਰਾ ਬਣਦੇ ਹਨ। ਭਲਾ ਉਹ, ਘਰ ਦੇ ਕੰਮ ਕਾਜ ਹੁਣ ਭਲਾ ਬਾਹਰਲੇ ਕੰਮ ਕਾਜ, ਹਣ ਭਲਾ ਪੈਸੇ
ਹਾਂਜੀ ਹਾਂਜੀ ਹਾਂ ਉਹ ਤੇ ਹੈ ਹੀ ਹੈ। ਬਿਲਕੁਲ, ਮੈਂ ਤਾਂ ਮੇਰੀ ਵੱਡੀ ਬੇਟੀ, ਸਾਰਾ ਕੁਝ ਕਰ ਲੈਂਦੀ ਆ। ਹੁਣ ਮੈਂ, ਥੋੜਾ ਪਾਰਲਰ ਐਂਵੀ ਸਿਖਾ ਤਾ ਹੈ ਉਹਨੂੰ ਬੇਕਿੰਗ ਦਾ, ਵੀ ਬਹੁਤ ਸ਼ੌਂਕ ਹੈ ਕੁਕਿੰਗ ਦਾ, ਵੀ ਬਹੁਤ ਸ਼ੌਕ ਹਾਂ, ਸਭ ਕੁਛ
ਕੱਲ ਨੂੰ, ਬੱਚੀ ਦੇਖੋ ਤੁਸੀਂ ਖੁਦ ਦੇਖੋ ਕਿ ਕੱਲ ਨੂੰ ਜੇ ਵਾਹਿਗੁਰੂ ਨਾ ਕਰੇ ਕਿ ਉਹਦੀ ਮੈਰਿਜ ਵੀ ਹੁੰਦੀ ਹੈ ਤੇ ਉਹ ਕੱਲ ਨੂੰ ਆਪਦਾ ਕੰਮ ਕਰ ਸਕਦਾ।
ਬਿਲਕੁਲ ਬਿਲਕੁਲ ਹਾਂਜੀ ਹਾਂਜੀ ਬਿਲਕੁਲ, ਕਰ ਸਕਦੀ ਹੈ ਹਾਂ। ਕੁਕਿੰਗ ਦਾ ਤਾਂ ਉਸ ਨੂੰ ਬਹੁਤ ਹੀ ਸ਼ੌਕ ਹੈ, ਨਾ ਉਹਨੂੰ। ਕੋਲ ਰੋਜ਼, ਕੋਈ ਨਾ ਕੋਈ ਨਵੀਂ ਚੀਜ਼, ਬਣਾ ਬਣਾ ਕੇ ਦੇਖ ਪੜ੍ਹਦੀ ਰਹਿੰਦੀ ਆ, ਹਾਂ ਸਟੈਂਡ ਹੋ, ਏਦਾਂ ਸਟੈਂਡ ਹੋ ਕਰਨਾ ਤੇ ਬੱਚਿਆਂ ਨੂੰ ਬਹੁਤ ਜ਼ਰੂਰੀ ਹੈ? ਖ਼ਾਸ ਕਰ ਕੁੜੀਆਂ ਨੂੰ, ਤੇ ਹਾਂ ਉਹ ਤੇ ਹੈ, ਹਾਂਜੀ। ਚਲੋ, ਹੋਰ ਬਸ ਬਸ ਵਧੀਆ, ਹੋਰ ਕੀ ਅਹ ਮੈਂ ਪਲੱਸ ਟੂ ਕੀਤੀ ਹੋਈ ਏ?
ਠੀਕ ਹੈ ਜੀ, ਵੈਸੇ ਵੀ ਦੇਖੋ, ਕਿ ਘਰ ਦੇ ਕੰਮ, ਕਰਨ ਵਾਸਤੇ ਤਾਂ ਪੜ੍ਹੇ ਲਿਖੇ, ਅਨਪੜ੍ਹ ਹੀ ਕਹਿ ਸਕਦੇ। ਮੈਂ ਗ੍ਰਜੂਏਸ਼ਨ ਕੀਤੀ ਹੋਈ ਆ, ਹੁਣ ਤਾਂ ਦੇਖੋ ਪੜ੍ਹੇ ਲਿਖੇ ਅਨਪੜ੍ਹ, ਆ ਇੱਕ ਹਿਸਾਬ ਦੇ। ਕਿਉਂਕਿ ਕੰਮਾਂ ਕਾਂਰਾਂ ਤੇ ਕਿਸੇ ਤੇ ਲੱਗੇ ਨੀ ਹੈਗੇ, ਨਾ ਹੀ ਮਤਲਬ ਕਿ ਐਫਰਡ ਕਰਦਾ ਕੋਈ ਹਨਾ। ਲਵਾਉਣ ਵਾਸਤੇ? ਜੋ ਵੀ ਜਿੰਨਾ ਮਰਜ਼ੀ ਪੜ੍ਹੇ ਲਿਖੇ, ਹੁਣ ਤਾਂ ਅਨਪੜ ਦੇ ਬਰਾਬਰ ਆ,
ਬਿਲਕੁਲ-ਬਿਲਕੁਲ, ਹਾਂ ਹਾਂਜੀ-ਹਾਂਜੀ ਸਤਿ ਸ਼੍ਰੀ ਅਕਾਲ ਜੀ। ਓਕੇ ਸਤਿ ਸ਼੍ਰੀ ਅਕਾਲ। ਹੋ ਵਧੀਆ ਓਕੇ,